ਵੀ ਸਸ ਸ੍ਰੀ ਕਾਲ
ਸਸ ਸ਼੍ਰੀ ਕਾਲ ਵੀਰ ਜੀ ਹੋਰ ਕੀ ਹਾਲ- ਚਾਲ ਨੇ ਜੀ ਤੁਹਾਡੇ?
ਹੈਂ ਭਾਜੀ, ਥੋੜਾ ਤੇਜ ਬੋਲਣਾ ਥੋੜਾ।
ਮੈਂ ਕਿਹਾ ਹੋਰ ਕੀ ਹਾਲ -ਚਾਲ ਨੇ ਤੁਹਾਡੇ?
ਵਧੀਆ ਜੀ ਤੁਸੀਂ ਸੁਣਾਓ ਘਰ ਪਰਿਵਾਰ ਸਭ ਵਧੀਆ?
ਸਭ ਵਧੀਆ ਵੀਰੇ, ਤੁਸੀ ਦਸੋ ਹੋਰ ਕੀ ਕਰ ਰਹੇ ਅੱਜ-ਕੱਲ੍ਹ?
ਬਸ ਬੈਠਿਆ ਉਹੀ ਵੇਲੇ ਰੋਟੀ ਪਾਣੀ ਖਾ ਕੇ।
ਹੋ ਗਿਆ ਸਭ ਕੁਛ।
ਹਾਂਜੀ
ਦੇੇਖ ਮੇਰਾ ਵੀ ਹੋ ਗਿਆ ਸੀ, ਮੈਂ ਕਿਹਾ ਵੀਰ ਨਾਲ ਗੱਲ ਕਰ ਲਈਏ ਥੋੜ੍ਹਾ ਜਿਹਾ ਟਾਈਮ ਪਾਸ ਹੋਏਗਾ ਫਿਰ ਸੋਈਏ ਟਾਈਮ ਹੋ ਗਿਆ ਐ।
ਹਾਂਜੀ ਹਾਂਜੀ, ਕਰੋ ਗੱਲ ਕੀ ਕਰਨ-ਕਰਨੀ ਐ ਤੁਸੀਂ।
ਬਸ ਮੈਂ ਤੇ ਇਹੀ ਮੇਰਾ ਟਾਈਮ ਕੱਟਣਾ ਸੀ ਮੈਂ ਕਿਹਾ ਚਲੋ ਗੱਲ ਕਰਨੇ ਹਾਂ ਡੇਲੀ ਰੂਟੀਨ 'ਤੇ
ਅੱਛਾ, ਹਾ ਤੇਜ ਬੋਲਣਾ ਵਾਰੀ ਚ
ਮੈਂ ਖਿਆ ਕਰ ਨਿਆ ਗੱਲ ਡੇਲੀ ਰੂਟੀਨ 'ਤੇ ਤੁਸੀਂ ਕੀ- ਕੀ ਕਰਦੇ ਹੋ ਤੁਸੀਂ ਸਵੇਰੇ ਉੱਠੇ
ਬਸ ਡੇਲੀ ਰੂਟੀਨ ਸਵੇਰੇ ਉੱਠਦੇ ਆ ਪਹਿਲੇ ਉੱਠ ਕੇ ਬਰਸ਼ ਵਗੈਰਾ ਕਰਨੇ ਆ।
ਫੇਰ ਸ਼ਹਿਰ ਤੇ ਚਲੇ ਜਾਈਦਾ ਐ।
ਠੀਕ ਐ ਵੀਰੇ, ਬਿਲਕੁਲ ਵਧੀਆ ਗੱਲ ਐ।
ਹਾਂ ਬਸ ਸਵੇਰੇ-ਸਵੇਰੇ ਸਰੀਰ ਖੁੱਲ ਜਾਂਦਾ ਨਾ ਖੇਲ ਕੇ। ਫੇਰ ਵਾਪਸ ਆ ਕੇ, ਨਾ-ਧੋ ਕੇ, ਘਰ ਦੇ ਕੰਮਾਂ ਨੂੰ ਲੱਗ ਜਾਈ ਦਾ।
ਫੇਰ
ਫੇਰ ਬਸ ੳਈਓ ਅੱਜ-ਕੱਲ ਜਿਵੇਂ ਸੋਸ਼ਲ ਮੀਡੀਆ ਚੱਲ ਰੇਆ, ਰੀਲ ਵਗੈਰਾ ਸਕਰੋਲ ਕਰ ਲਈਦਾ।
ਅੱਛਾ, ਕੋਈ ਕੰਮ-ਕਾਜ ਨਈ ਕਰਦੇ ਤੁਸੀ?
ਕੰਮ ਕਾਰ ਕੋਲੇਜ ਅਡਮਿਸ਼ਨ ਕਰਾ ਕੇ ਆਏਆ ਹਜੇ ਅਗਲੇ ਮੀਨੇ ਤੋਂ ਖੁੱਲਣੇ ਨੇ ਕੋਲੇਜ।
ਅੱਛਾ ਫੇਰ ਹੋਰ ਕੀਰਦੇ? ਠੀਕ ਠੀਕ ੳਸ ਤੋਂ ਬਾਦ ਕੀ ਕਰਦੇ ੳ ਦਿਨ ਚ ਕੋਈ ਕੰਮ ਵਗੈਰਾ ਹੋਏ ਸ਼ਾਮੀ ਕੁਝ
ਬਸ ਘਰ ਦੇ ਕੰਮ ਹੁੰਦੇ ਨੇ ਕਦੀ ਬਾਹਰ ਜਾ ਕੇ ਕੋਈ ਸਮਾਨ ਲੈ ਆਨਾ, ਕਦੀ ਕੀ ਕਦੀ ਕੀ ਕਰਦੇ, ਤਾਨੂੰ ਵੀ ਪਤਾ ਸੌ
ਸਹੀ ਗੱਲ ਐ। ਸ਼ਾਮੀ ਨੂੰ ਕੀ ਕਰਦੇ ੳ ਫੇਰ?
ਸ਼ਾਮ ਨੂੰ ਦੁਬਾਰਾ ਖੇਲਣ ਚਲੇ ਜਾਈਦਾ।
ਕੀ ਖੇਲਦੇ ਆਯਾ?
ਬੈਟਬੋਲ ਖੇਲਦੇ ਰੇਨੇ ਆਂ ਆਪਾਂ।
ਅੱਛਾ ਵਧੀਆ ਗੱਲ ਏ, ਮੈਂ ਵੀ ਬੈਟ ਬੋਲ ਈ ਖੇਲਨਾ, ਬੋਤ ਵਧੀਆ ਗੇਮ ਹੈਗੀ ਏ। ੳਸ ਤੋਂ ਬਾਦ ਸ਼ਾਮੀ ਬਾਦ ਕੀ ਕਰਦੇ ੳ?
ਬਸ ਸ਼ਾਮ ਬਾਦ ਆ ਕੇ ਥੋੜਾ ਬੋਤਾ ਖਾ ਲੈਨੇ ਆ ਕੁਛ ਨਾ ਕੁਛ।
ਠੀਕ
ਘਰ ਜੋ ਬਣੇਆ ਹੁੰਦਾ ਐ।
ਵਧੀਆ, ਫੇਰ ੳਸ ਤੋ ਬਾਦ? ਵਧੀਆ ਜੀ ਵਧੀਆ। ਹੋਰ ਦੱਸੋ ਅੱਜ-ਕੱਲ ਕੀ ਚੱਲ ਰੇਆ?
ਹੋਰ ਸਭ ਵਧੀਆ।
ਕੀ ਖਾਆ ਖਾਣੇ ਚ?
ਖਾਣੇ ਚ ਰੋਟੀ ਖਾਈ ਸੀ ਪਨੀਰ ਦੀ ਭੁਰਜੀ ਨਾਲ।
ਅੱਛਾ ਜੀ।
ਅੱਛਾ। ਮੈਂ ਕੈ ਰੇਆ ਸੀ ਅੱਜ-ਕੱਲ ਦੇਖੋ ਸਪੋਟਸ ਕਿਨਾ ਵੱਧ ਗਿਆ। ਹੈਲੋ
ਹੈਲੋ
ਹਾਂਜੀ ਭਾੱਜੀ ਥੋੜਾ ਤੇਜ਼ ਬੋਲੋ।
ਨਈ ਕੀ ਕੈ ਰਏ ੳ ਵੀਰੇ, ਆਵਾਜ ਨਈ ਆਈ ਸੀ ਤੁਹਾਡੀ।
ਮੈਂ ਕੇਆ ਅੱਜ-ਕੱਲ ਵੇਖੋ ਸਪੋਟਸ ਕਿਨਾ ਵੱਧ ਗਿਆ। ਸਪੋਟਸ ਵਿਚ ਕੋੰਪੀਟੀਸ਼ਨ ਕਿਨਾ ਵੱਧ ਗਿਆ।
ਬੋਤ ਜਾਦਾ ਵੱਧ ਗੇਆ ਵੀਰੇ ਕੋਂਪੀਟੀਸ਼ਨ ਸਪੋਰਟ ਵਿੱਚ, ਸਭ ਤੋਂ ਜਾਦਾ ਵੇਖੋ ਕ੍ਰੀ ਕੇਟ ਇਚ ਹੀ ਹੈਗਾ ਕੰਪੀਡਿਸ਼ਨ।
ਹਾਂਜੀ ਸਹੀ ਗੱਲ ਏ।
ਏ ਤੁਸੀ ਵੇਖ ਰਏ ਹੋਨੇ ੳ ਜੇੜੀ ਐ ਇੰਡੀਆ ਖੇਲਣ ਗਈ ਏ ਹੁਨ ਆਏਰਲੈਂਡ ਵਿੱਚ, ਕੀ ਹਾਲ ਕਰੇਆ ਹੋਏਆ ਆਏਰਲੈਂਡ ਆਲੇਆ ਨੇ ੳਨਾ ਦਾ।
ਹਾਂ ਸਹੀ ਗੱਲ ਏ। ਕਿਸੇ ਟਾਈਮ ਤੇ ਇੰਡੀਆ ਮਤਲਬ ਸਾਰੇ ਮੈਚ ਜਿੱਤਦੀ ਆ ਰਈ ਸੀ ਸੀਰੀਜ਼ ਵਗੈਰਾ ਹੁਣ ਦੇਖ ਲੋ ਆਏਰ ਆਏਰਲੈਂਡ ਵਰਗੀ ਛੋਟੀ ਟੀਮ ਵੀ ਹਰਾ ਕੇ ਜਾ ਰਈ ਏ।
ੳਈ ਹੈਗਾ ਨਾ ਦੇਖੋ ਸੋਲਾ ਸੀਰੀਜਾਂ ਸੀਆਂ ਜੇੜੀਆਂ ਜਿੱਤਦੀ ਆਈ ਏ ਇੰਡੀਆ ਦੀ ਟੀਮ ਸਾਡੀ ਤੇ ਹੁਣ ਆ। ਕਿ ਹਾਰੀ ਵੀ ਦੇਖੋ ਕਿਹੋ ਜੀ ਟੀਮ ਤੋਂ ਹੈਗੀ ਐ, ਮਤਲਬ ਕਿਸੇ ਵੀ ਟੀਮ ਨੂੰ ਅੰਡਰ ਐਸਟੀਮੇਟ ਨੀਂ ਕਰਨਾ ਚਾਹੀਦਾ ਦੇਖੋ। ਦੇਖੋ ਹਰ ਜਗ੍ਹਾ ਕੰਪੀਟੀਸ਼ਨ ਹੈਗਾ ਐ, ਛੋਟੀ ਟੀਮ ਵੀ ਐਡੀ ਵੱਡੀ ਟੀਮ ਨੂੰ ਹਰਾ ਬੈਠੀ ਐ।
ਸਈ ਗੱਲ ਆ ਹੁਣ ਕਿਸ ਐ। ਦੇਖੋ ਹੁਣ ਐਕਸਪੈਕਟਿਡ ਤਾਂ ਨੀਂ ਸੀ। ਕਿ ਬੰਦਾ ਐਕਸਪੈਕਟ ਈ ਨੀਂ ਕਰ ਸਕਦਾ ਸੀ ਕਿ ਆਇਰਲੈਂਡ ਕੋਲੋਂ ਇੰਡੀਆ ਹਾਰ ਜੇਗੀ।
ਸਹੀ ਗੱਲ ਐ, ਵੀਰ ਜੀ।
ਉਹੀਓ ਗੱਲ ਐ ਨਾ ਬਸ, ਕੌੰਪਟੀਸ਼ਨ ਵੀ ਵੱਧ ਗਿਆ ਅੱਜ-ਕੱਲ੍ਹ। ਟੈਲੈਂਟ ਵੀ ਵੱਧ ਗਿਆ, ਲੋਕ ਪ੍ਰੈਕਟਿਸ ਵੀ ਜ਼ਿਆਦਾ ਕਰਦੇ ਨੇ ਆਪਣੀ ਗੇਮਸ।
ਦੇਖੋ। ਦੇਖੋ ਉਹ ਤੇ ਜ਼ਰੂਰੀ ਹੈਗੇ ਨਾ, ਦੇਖੋ ਵੀਰੇ ਕੋਈ ਵੀ ਬੰਦਾ ਹੈਗਾ ਏ, ਉਹ ਜਦ ਤੱਕ ਆਪਣੀ। ਗੇਮ ਦੇ ਉੱਤੇ ਜਾਂ ਫਿਰ ਆਪਣੇ, ਟੈਲੈਂਟ ਦੇ ਉੱਤੇ ਟੈਮ ਨਈ। ਦੇਗਾ ਤੇ ਉਹ ਰੱਦ ਹੈਗਾ।
ਸਹੀ ਗੱਲ ਏ। ਦੇਖੋ ਹੁਣ, ਜਿਹੜਾ ਬੰਦਾ, ਜਿਹੜੀ ਚੀਜ਼ ਨੂੰ ਜਿੰਨਾ ਟੈਮ ਦੇਏਗਾ ਉਹਦੇ ਚ ਈ ਅਪਣਾ। ਮਾਈਂਡ ਵੜ, ਵਾੜ ਕੇ ਰਕ। ਖੇਗਾ ਆਪਣਾ ਮਾਇੰਡ ਸੈਟ ਓਹੀ, ਮਤਲਬ ਸੇਮ ਈ ਕਰ ਲਏਗਾ ਉਸਸੀ ਚੀਜ਼ ਵਿੱਚ।
ਆਪਣੀ ਪੂਰੀ ਮਿਹਨਤ ਕਰਦਾ ਰਏਗਾ, ਉਹ ਬੰਦਾ ਤਾਂ ਫੇਰ ਵਧੀਆ। ਖੇਲੇ ਗਾ ਈ ਨਾ। ਜਾਂ ਉਹ ਚੀਜ਼ ਕਰੇਗਾ ਹੀ, ਜੋ ਚੀਜ਼ ਉਹ ਕਰਨਾ ਚਾਹੰਦਾ ਐ।
ਬਿਲਕੁਲ-ਬਿਲਕੁਲ, ਜਿਹੜਾ ਬੰਦਾ ਡੇਲੀ ਇੱਕ ਹੀ ਚੀਜ਼ ਤੇ। ਪ੍ਰੈਕਟਿਸ ਕਰੇਗਾ, ਉਹ ਉਸ ਚੀਜ਼ ਵਿੱਚ ਪਰਫੈਕਟ ਹੋ ਜਾਏਗਾ, ਮਤਲਬ ਪਰਫੈਕਸ਼ਨ ਆ ਜਾਂਦੀ ਐ ਬੰਦੇ ਦੇ ਵਿੱਚ ਉਸ ਚੀਜ ਦੀ ਜਿਹੜੀ ਚੀਜ਼।
ਸਹੀ ਗੱਲ ਏ, ਹੁਣ ਜਿਹੜੇ ਬੰਦੇ ਚ ਜਿਹੜੀ ਕਮੀ ਐ ਹੁਣ ਕ੍ਰਿਕਟ ਵਿੱਚ ਦੇਖ ਲਓ ਅਗਰ ਤੁਹਾਨੂੰ ਕੋਈ ਬੋਲ ਨਈ ਖੇਲਣੀ ਆਂਦੀ। ਤੁਸੀਂ ਉਹ ਚੀਜ਼ ਦੀ ਡੇਲੀ ਪ੍ਰੈਕਟਿਸ ਕਰੋਗੇ, ਉਹੀਓ ਬੋਲ ਦੀ, ਉਹੀਓ ਲੈਂਥ ਦੀ। - ਤੇ ਬੰਦਾ ਓ ਚੀਜ਼ ਦਾ ਮਤਲਬ ਪ੍ਰੋਪਰ। ਵਧੀਆ।
ਪਰਫੈਕਟ ਹੋ ਜਾਏਗਾ ਵੀਰੇ, ਪਰਫੈਕਟ ਹੋ ਜਾਂਦਾ ਉਸੀ ਚੀਜ਼ ਵਿਚ ਜਿਹੜੀ ਚੀਜ਼ ਉਹਦੀ। । ਜਿਹੜੀ ਚੀਜ਼ ਉਦੀ ਕਮੀ ਹੁੰਦੀ, ਉਹੀ ਉਹਦੀ ਤਾਕਤ ਬਣ ਜਾਂਦੀ ਐ, ਜੇ ਉਹ ਡੇਲੀ ਪਰਤ ਪ੍ਰੈਕਟਿਸ ਕਰੇ।
ਹਾਂ ਸਹੀ ਗੱਲ ਏ। ਉਹੀ ਤਾਂ ਗੱਲ ਏ, ਮਿਹਨਤ ਦੇ ਉੱਪਰ ਗੱਲ ਏ, ਬੰਦਾ ਜਿੰਨੀ ਮਿਹਨਤ ਕਰਦਾ ਰਹੇਗਾ। ਆਪਣੀ ਮਤਲਬ ਸਕਸੈਸ ਨੂੰ ਵਧਾਂਦਾ ਰਹੇਗਾ ਅੱਗੇ। ਹੋਰ ਸਕਕਸੈਸ ਹੁੰਦਾ ਰਹੇਗਾ, ਜ਼ਿੰਦਗੀ ਵਿਚ।
ਕਈ ਅੱਗੇ ਨੇ ਦੇਖੋ ਜਿਵੇਂ ਤੁਸੀਂ ਕ੍ਰਕੇਟ ਦੀ ਗੱਲ ਕੀਤੀ ਐ, ਕਈ ਕ੍ਰਿਕੇਟਰ ਰਹਿਗਏ ਨੇ। ਜਿਹੜੇ, ਮਤਲਬ। ਜਿਵੇਂ ਤੁਸੀਂ ਪ੍ਰਿਥਵੀ ਸ਼ਾਹ ਦਾ ਇਗਜ਼ਾਮਪਲ ਲੈ ਲਓ। ਐ ਮਤਲਬ ਵਧੀਆ, ਇੱਕ ਅਗਲਾ ਸਚਿਨ ਕਹਿਲਾਂਦਾ ਸੀ ਬਟ। ਐ ਗਲਤ ਕੰਮਾਂ 'ਚ ਗਿਆ ਤੇ ਐਹਦਾ ਕਰੀਅਰ ਖਤਮ ਹੋ ਗਿਆ ਐ। ਇਹਨੇ ਆਪਣੇ ਉੱਤੇ ਕੰਮ ਕਰਨਾ ਛੱਡਤਾ ਇਹਨੇ ਸੋਚਿਆ ਕਿ ਹੁਣ ਤੇ ਮੈਂ ਵਧੀਆ ਪਲੇਅਰ ਹੈਗਾ ਵਾਂ ਮੈਨੂੰ ਲੋੜ ਨੀਂ ਹੈਗੀ। ਕਿਸੇ ਚੀਜ਼ ਦੀ ਤੇ ਉਹਨੇ ਆਪਣੇ ਉੱਤੇ ਕੰਮ ਕਰਨਾ। ਹਾਂ ਬਸ ਹੰਕਾਰ ਖਾ ਗਿਆ ਉਹਨੂੰ।
ਸਹੀ ਗੱਲ ਐ, ਹੁਣ ਓ ਕਿਸੇ ਵੀ ਫੋਰਮੈਟ ਤੇ, ਆਈ ਪੀ ਐਲ ਤੱਕ ਚ ਨਹੀਂ ਖੇਲ ਪਾ ਰਿਆ ਉਹ।
ਉਹ ਸਹੀ ਗੱਲ ਹੈ ਉਹ ਅਨਸੋਲਡ ਜਾ ਰਿਹਾ ਇਹਦਾਂ ਕੋਈ।
ਸਹੀ ਗੱਲ ਹੈ ਥੋੜਾ ਤੇਜ਼ ਬੋਲਣਾ ਭਾਜੀ।
ਨਹੀਂ ਮੈਂ ਉਹੀ ਕਹਿ ਰਿਹਾ ਸੀ ਮੈਂ ਕਿਹਾ ਫਾਇਦਾ ਕੋਈ ਨਹੀਂ ਨਾ ਉਸ ਚੀਜ ਦਾ ਫੇਰ।
ਹਾਂ ਉਹ ਤਾਂ ਗੱਲ ਹੁਣ ਜਿਹੜਾ ਬੰਦਾ ਹੰਕਾਰ ਕਰਨ ਲੱਗ ਜਾਏਗਾ ਹਾਂ ਬਾਈ ਮੈਂ ਹੀ ਮੈਂ ਪਲੇਅਰ ਹਾਂ ਮੇਰੇ ਤੋਂ ਵਧੀਆ। ਕੋਈ ਨਹੀਂ ਖੇਲ ਪਾਏਗਾ। ਉਹ ਚੀਜ਼ ਨਹੀਂ ਹੁੰਦੀ ਫਿਰ, ਅਗਰ ਇਹ ਗੇਮ ਵਿੱਚ ਵਧੀਆ ਕਰਕੇ ਕਿ ਤੁਸੀਂ ਟੀਮ ਨੂੰ ਜਿਤਾ ਪਾ ਰਹੇ ਹੋ, ਤੇ ਅਗਲੀ ਗੇਮ ਹੈ। ਤੁਸੀਂ ਅੰਹਕਾਰ ਕਰ ਰਹੇ ਹੋ, ਮੈਂ ਜਿਤਾਇਆ ਮੈਂ ਜਿਤਾਇਆ। ਬਸ ਉਹ ਤਾਂ ਫੇਰ ਪਲੇਅਰ ਥੋੜ੍ਹਾ ਨਾ ਵਧੀਆ ਹੈ ਉਹ ਤਾਂ ਫੇਰ ਗੱਲਾ ਮਾਰਨ ਵਾਲਾ ਐ
ਹੁੰਦੇ ਨੇ ਜਿਵੇਂ ਕਈ ਪਲੇਅਰ ਹੁੰਦੇ ਨੇ ਉਹ ਕਹਿੰਦੇ ਨੇ ਕਿ ਮੈਂ ਇਕੱਲਾ ਥੋੜ੍ਹੀ ਰਣ ਬਨਾਵਾਂਗਾ। ਮਤਲਬ ਹੁੰਦੇ ਹੈ ਨਾ, ਹਰ ਹਰ ਟੀਮ ਵਿੱਚ ਹੁੰਦਾ ਕੋਈ ਨਾ ਕੋਈ ਫਿਰ ਜਦੋਂ ਮਤਲਬ ਅਹੰਕਾਰ ਆਉਂਦਾ ਨਾ ਅਤੇ ਬੰਦੇ ਦਾ ਡਾਊਨਫੋਲ ਐਵੇਂ ਆਂਦਾ ਹੈ, ਕਿ ਉਹ ਸੋਚਦਾ ਹੈ ਕਿ ਯਾਰ ਮੈਂ ਹੁਣ ਆਪਣੇ ਵਾਸਤੇ ਵੀ ਰਾਨ ਬਣਾ ਪਾ ਰਿਹਾ, ਇਹਨਾਂ ਵਾਸਤੇ ਕੀ ਬਣਾਵਾਂਗਾ। ਫਿਰ ਉਹ ਲਗਾਤਾਰ ਮਤਲਬ ਬਿਲਕੁਲ, ਉਹ ਫਿਰ ਸੋਚਦਾ ਕਿ ਯਾਰ ਮੇਰੇ 'ਚ ਕੀ ਕਮੀ ਆ ਗਈ। ਫਿਰ ਉਹ ਮਤਲਬ ਗੇਮ ਦੀ ਕਮੀ ਕੱਢਣ ਲੱਗ ਜਾਂਦਾ, ਕਿ ਯਾਰ ਮੈਂ ਡੇਲੀ ਪ੍ਰੈਕਟਿਸ ਨਹੀਂ ਕਰ ਰਿਹਾ।
ਹਾਂ ਹੁਣ ਤੁਸੀਂ, ਮੈਂ ਤੁਹਾਨੂੰ ਦੱਸਾਂ ਮੇਰਾ ਨਾ ਇੱਕ ਦੋਸਤ ਹੈਗਾ ਤੇ ਉਹ ਖੇਲਦਾ ਤਾਂ ਬਹੁਤ ਵਧੀਆ।
ਠੀਕ ਹੈ।
ਪਰ-‍- ਹੁਣ ਆਊਟ ਹੁੰਦਾ ਹੈ, ਸਾਡੇ ਨਾਲ ਜਦੋਂ ਖੇਲਦੇ ਨਾ ਆਊਟ ਹੁੰਦਾ ਕਦੇ ਕਦਾਰ। ਵਧੀਆ ਰਨ ਮਾਰ ਕੇ।
ਠੀਕ ਹੈ ਵੀਰੇ।
ਜਾਨ ਮੂਚ ਕੇ ਟੇਡੇ ਮੇਢੇ ਸ਼ਛੋਰ ਖੇਲ ਕੇ ਆਊਟ ਹੋ ਜੇਗਾ।
ਠੀਕ।
ਤੇ ਬਾਦ ਵਿੱਚ ਕਹੇਗਾ ਬਈ ਹਰ ਵਾਰ ਮੈਚ ਮੈਂ ਥੋੜੇ ਨਾਲ ਜਿਤਾਵਾਂਗਾ, ਮੈਂ ਥੋੜੇ ਨਾ ਰਨ ਮਾਰਾਂਗਾ।
ਸਹੀ ਗੱਲ ਹੈ ਵੀਰੇ ਤੇ।
ਬਸ ਜਦੋਂ ਉਹਨੇ ਇਹ ਚੀਜ਼ ਕਹੀ ਉਸ ਅਗਲੇ ਅਗਲੇ ਮੈਚ ਚ ਥੋੜਾ ਬਹੁਤ ਸਹੀ ਖੇਲਿਆ, ਬਸ ਉਸ ਤੋਂ ਬਾਅਦ ਤੁ ਲਾਸਟ ਜਿਹੜੇ ਤਿੰਨ ਮੈਚ ਖੇਲੇ ਨੇ ਉਹਨੇ, ਤਿੰਨਾ ਇਚ ਇੱਕ ਸਿਰਫ ਇੱਕ ਰਨ ਹੈਗਾ, ਪਹਿਲੇ ਮੈਚ ਚ ਵੀ ਜੀਰੋ ਅਗਲੇ ਚ ਇਕ ਪਿਛਲੇ ਕੱਲ ਹੋਇਆ ਇੱਕ ਮੈਚ ਓਧਰ ਵੀ ਜੀਰੋ ਮਾਰ ਕੇ ਆਇਆ ਉਹ
ਦੇਖੋ ਵੀਰੇ, ਉਹੀ ਤੇ ਨਾ ਅਹੰਕਾਰ ਖਾ ਜਾਂਦਾ ਬੰਦੇ ਨੂੰ ਚਾਹੇ ਜਿ੍ਡਾ ਮਰਜ਼ੀ ਵੱਡਾ ਪਲੇਅਰ ਹੋਏ ਜਿ ਉਨੇ ਹਲਕਾ ਜਿਹਾ ਵਿ ਅਹੰਕਾਰ ਉਹਨੂੰ ਲੱਗ ਗਿਆ ਕਿ ਹਾਂ ਯਾਰ ਕਿ ਮੈਂ ਅੱਛਾ ਪਰਫੋਰਮ ਕਰ ਰਿਹਾ, ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਹੈ ਫਿਰ ਮੈਂ ਇਕੱਲਾ ਹੀ ਕਰ ਰਿਹਾ ਜੋ ਕਰ ਰਿਹਾ ਔ ਟੀਮ ਹੈਗੀ ਐ, ਜੋ ਆਪਣੇ ਉੱਤੇ ਲੈ ਲੈਣਾ ਕਿ ਸਾਰੀ ਚੀਜ਼ ਇਕੱਲਾ ਮੈਂ ਈ ਕਰ ਰਿਹਾ ਫਿਰ ਤੇ ਉਹ ਭਗਵਾਨ ਕਹਿੰਦਾ ਕਿ ਉਨੂੰ ਵੇਖ ਤੂੰ ਜ਼ਰਾ ਮੈਂਨ ਤੈਨੂੰ ਵਿਖਾਉਂਦਾ ਜਿਹੜਾ, ਕੀ ਕਰ ਰਿਹਾ ਐ ਤੂ
ਸਹੀ ਗੱਲ ਏ, ਹੁਣ ਉਹ ਬੰਦਾ ਆਪਣੇ ਚ ਕਮੀ ਕੱਢ ਰਿਹਾ
ਭਗਵਾਨ ਉਸ ਤੋਂ ਬਗੈਰ ਬਸ ਟੀਮ ਨੂੰ ਜਿਤਾ ਕੇ ਵਿਖਾਦਾ, ਕਿ ਬਗੈਰ ਤੇਰੇ ਵੀ ਐ ਜਿੱਤ ਸਕਦੇ ਨੇ
ਹਾਂ ਸਹੀ ਗੱਲ ਏ
ਔ ਐ ਚੀਜ਼ ਤੇ ਬੰਦੇ ਦੇ, ਮਤਲਬ ਖਾ ਜਾਂਦੀ ਹੈ ਬੰਦੇ ਨੂੰ ਅਹੰਕਾਰ ਬੜੀ ਮਾੜੀ ਚੀਜ਼ ਹੈ
ਹਾਂ, ਫੇਰ ਉਹ ਬੰਦਾ ਨਾ ਆਪਣੇ ਗ਼ਲਤੀ ਨਾਲ ਲੱਗ ਜਾਂਦੈ ਕਿ ਬਾਈ। ਮੇਰਾ ਐ ਨਹੀਂ ਹੋ ਰਿਹਾ ਮੇਰਾ ਬੈਟ ਨੀ ਚੱਲ ਰਿਹਾ। ਮੈਂ ਕਦੀ ਕਦਾਰ ਟੈਨਿਸ ਖੇਲਣਾ ਤਾਂ ਮੈਂ। ਮਤਲਬ ਕਿ ਰੋਜ਼ ਖੇਲ ਜਾਂਨਾ।
ਠੀਕ -ਠੀਕ ਮੈਂ ਸਮਝਦਾ ਤੁਹਾਡੀ ਗੱਲ ਹੁੰਦਾ ਦੇਖੋ ਪਲੇਅਰ ਜਿਹੜਾ ਹੁੰਦੈ। ਉਹ ਮਤਲਬ ਪ੍ਰੈਕਟਿਸ। ਦੀ ਵੀ ਗੱਲ ਆ ਜਾਂਦੀ ਦੇਖੋ ਵੀ ਜਿਹੜਾ ਬੰਦਾ ਡੇਲੀ ਪ੍ਰੈਕਟਿਸ ਨਹੀਂ ਕਰਹਾ ਉਹ ਬਚਾਰਾ। ਕਰ ਨੀ ਸਕਦਾ ਕੁਝ। ਬੰਦੇ ਕੋਲ ਪੋਟੈਂਸ਼ੀਅਲ ਹੈਗੀਏ ਬਟ ਉਹਨੂੰ ਨਹੀਂ ਮਿਲ ਰਹੀ। ਪ੍ਰੋੈਕਟਿਸ ਵਗੈਰਾ ਅਤੇ ਫਿਰ ਉਹ ਫਲੋਪ ਤੇ ਦੇਖੋ ਹੋਏਗਾ।
ਸਹੀ ਗੱਲ ਹੈ ਬੰਦੇ ਦਾ ਡਾਊਨ ਫੋਲ ਤਾਂ ਹਉਂਦਾ ਬੰਦੇ ਦਾ।
ਹਾਂਜੀ ਵੀਰ ਜੀ ਵੀਰੇ ਡਾਊਨ ਫੋਲ ਦੇਖੋ ਆਂਦਾ ਹੀ ਆਂਦਾ। ਹੁਣ ਮੇਰਾ ਇੱਕ ਯਾਰ ਦੋਸਤ ਹੈ ਉਹਦੇ ਤੀਹ ਮੈਚ, ਤੀਹ ਮੈਚ ਖੇਲਿਆ ਉਹ ਸਾਡੇ ਨਾਲ ਤੀਹ ਮੈਚ। ਮਈਨੇ ਰੱਖਦੇ ਨੇ ਵੀਰੇ ਉਹਦੇ ਤੀਹ ਮੈਚ ਤੇ ਉਹਦੇ ਢਾਈ ਸੌ ਰਨ ਹੈਗੇਏ ਨੇ ਤੀਹ ਮੈਚਾਂ 'ਚ ਜਦ। ਖੁਦ ਬੰਦਾ ਸੋਚ ਕੇ ਵੇਖੇ ਕਿ ਉਹਦੀ ਦਸ ਦੀ ਵੀ ਐਵਰੇਜ ਨਹੀਂ ਹੈਗੀ ਤੀਹ ਮੈਚਾਂ ਵਿੱਚ ਸਾਡੇ ਨਾਲ। ਤਾਂ ਵੀ ਸਾਡੀ ਟੀਮ ਤੋਂ ਅਸੀਂ ਉਪਨਿੰਗ ਭੇਜਦੇ ਹਾਂ ਉਹੂੰ।
ਅੱਛਾ ਜੀ।
ਹਾਂਜੀ, ਬਸ ਦੇਖੋ ਇਹ ਹੀ ਹੈੱਗੇ ਨਾ ਬਸ ਉਹ ਹੈਗੇ ਨਾ ਉਹ ਬੰਦੇ ਨੂੰ ਹੁੰਦੈ ਕਿ। ਉਹ ਖੇਲਿਆ ਅਭਿਸ਼ੇਕ ਸ਼ਰਮਾ ਵਾਂਗ ਬਟ ਉਹਦੇ ਵਸਦਾ ਆਪਣੇ ਵਾਂਗ ਵੀ ਨਹੀਂ ਖੇਲਣਾ। ਅਭਿਸ਼ੇਕ ਸ਼ਰਮਾ ਹੁ। ਹੁਣ ਅਭਿਸ਼ੇਕ ਸ਼ਰਮਾ ਨੂੰ ਲੈ ਲਓ ਤੁਸੀਂ ਦੇਖੋ। ਹੁਣ ਉਹਨੇ ਉਹ ਟੋਪ ਰੈਂਕਿੰਗ ਕੀਤੀ ਸੀ ਆਈ ਪੀ ਐੱਲ ਹੁਣੇ। ਮਤਲਬ ਜਿਹੜੇ ਟੋਪ ਟੈਨ ਹੈਗੇ ਸੀ ਉਹਨਾਂ 'ਚ ਸੀ ਉਹ। ਬਟ ਜਿਹੜਾ ਸਾਡੇ ਵਾਲ ਹੈਗੈ। ਉਹਦੇ ਮਤਲਬ ਅਭਿਸ਼ੇਕ ਸ਼ਰਮਾ ਦੇ ਹਿਸਾਬ ਨਾਲ ਉਹ ਆਪਣੇ ਆਪ ਨੂੰ ਅਭਿਸ਼ੇਕ ਸ਼ਰਮਾ ਨਾਲ। ਪੇਅਰ ਕਰਦਾ ਕਹਿੰਦੈ। ਕਿ ਮੈਂ ਉਹਦੇ ਵਾਂਗੂ ਛੱਕੇ ਮਾਰਾਂਗਾ ਐ ਕਰਾਂਗਾ ਉਹ ਕਰਾਂਗਾ ਬਟ। ਹੁਣ ਉਹਦੀ ਐਵਰੇਜ ਜਾਂਦੀ ਹੈ ਪੰਜਾਹ ਇਹਦੀ ਦੱਸ ਦੀ ਵੀ ਨਹੀਂ ਹੈਗੀ। ਤਾਂ ਵੀ ਅਸੀਂ ਓਪਨਿੰਗ ਦਿੰਦੇ ਹਾਂ ਬਸ ਇਹੀ ਦਿੱਕਤ ਹੈਗੀ ਨਾ ਦੇਖੋ ਵੀਰੇ ਅਹੰਕਾਰ ਹੁੰਦਾ ਨਾ ਜਿਹੜਾ। ਇਹ ਕੰਪੈਰੀਜ਼ਨ ਹੁੰਦਾ ਐ ਬੰਦੇ ਨੂੰ ਖ਼ਤਮ ਕਰ ਦਿੰਦੈ।
ਸਹੀ ਗੱਲ ਏ ਹੁਣ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਵਿੱਚ ਵੀ ਇੱਕ ਬੋਲਰ ਹੈਗੈ ਹੋਰ। ਉਹ ਵੀ ਮਤਲਬ ਸ਼ੁਰੂਆਤ ਮਤਲਬ ਪਹਿਲਾ ਓਵਰ ਮੰਗਦੈ। ਅਸੀਂ ਦੇ ਵੀ ਦਿੰਦੇ ਹਾਂ ਉਹ ਆਪਣੇ ਆਪ ਨੂੰ। ਸਮਝਦਾ ਹੈ ਕਿ ਬਈ ਮੈਂ ਹੈਗਾ ਭੁਵਨੇਸ਼ਵਰ ਕੁਮਾਰ।
ਅੱਛਾ ਵੀਰੇ।
ਮਤਲਬ ਹੈ ਤਾਂ ਨੀ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਸਵਿੰਗ ਕਿੰਗ ਹੈਗਾ ਸਿੱਧੀ -ਸਿੱਧੀ ਬੋਲ ਮਾਰੇਗਾ।
ਠੀਕ।
ਪੰਜ ਸੱਤ ਮੈਚ ਹੋ ਗਏ ਨੇ ਬੰਦਾ ਇੱਕ ਵੀ ਵਿਕਟ ਨਹੀਂ ਲੈ ਕੇ ਆ ਰਿਹਾ ਸੀ।
ਐਵੇਂ ਤੇ ਨਹੀਂ ਹੋ ਸਕਦਾ ਦੇਖੋ ਵੀ ਪੰਜ ਸੱਤ ਮੈਚ ਹੋਣ ਬੋਲਰ ਤੇ ਉਂ ਤਿੰਨ ਚਾਰ ਓਵਰ ਸੁੱਟ। ਸਿੱਧਾ ਹੀ ਸੁੱਟਦਾ ਹੈ ਇੱਕ ਵੀਕਟ ਨ ਮਿਲਿਆ ਐਵੇਂ ਤਾਂ ਨਹੀਂ ਹੋ ਸਕਦਾ।
ਨਾ ਉਹ ਤਾਂ ਪਹਿਲੇ ਮਤਲਬ ਕਿ ਨਾ ਪਹਿਲੇ ਤੋਂ ਵਿਕਟ ਇੰਨੀ ਆ ਰਹੀ ਸੀ ਉਹਦੀ।
ਅੱਛਾ।
ਰਾਣਵੀਰ ਨੇ ਖਾ ਰਿਹਾ ਸੀ ਉਹਨੂੰ। ਬੋਲ ਲੈਂਨਥ ਵਗੈਰਾ ਕਰਾਣੀ ਆ ਨਹੀਂ ਰਹੀ ਸੀ ਮਗਰ ਆਪਣੇ ਆਪ ਨੂੰ ਕੰਮ। ਪੇਰੋ ਭੁਵਨੇਸ਼ਰ ਕੁਮਾਰੀ ਆਪ। ਬੂਮਰਾ ਨਾਲ ਕਰਦਾ ਬਸ ਉਹੀਓ ਕਹਿ ਸਕਦੇ ਹਾਂ ਨਾ ਹੁਣ ਉਹਨਾਂ ਕੰਮਫੜ ਕੋਈ ਬਣ ਸਕਦਾ
ਮੈਂ ਕੀ ਕਹਿ ਰਿਹਾ ਵੀਰੇ ਦੇਖੋ ਤੁਸੀਂ ਹੁਣੇ ਖੁਦ ਕਿਹਾ ਹੈ ਕਿ ਦੇਖੋ ਡਾਊਨਫੋਲ ਹਰ ਬੰਦੇ ਦਾ ਆਉਂਦਾ ਹੈ ਉਹ ਹੁੰਦਾ ਦੇਖੋ ਕਿਸੇ ਨਾ ਕਿਸੇ ਦਾ ਡਾਊਨਫੋਲ ਚੱਲ ਰਿਹਾ ਹੁੰਦਾ
ਚਲੋ ਠੀਕ ਹੈ ਭਾਜੀ
ਹ ਠੀਕ ਹੈ ਵੀਰੇ ਵਧੀਆ ਲੱਗਿਆ ਗੱਲ ਕਰਕੇ ਸਤਿ ਸ਼੍ਰੀ ਅਕਾਲ ਗੁੱਡ ਨਾਈਟ